ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ।
ਬਸ ਵਧੀਆਂ -ਵਧੀਆਂ ਆਪ ਸੁਣਾਓ।
ਹੋਰ ਬਸ ਕੀ ਕਰਦੇਂ।
ਬਸ ਕੁੱਛ ਨੀਂ ਬੈਠੇਂ ਵਿਹਲੇ। ਹਾਂਜੀ ਬਸ ਨਾਸ਼ਤਾ ਵਗ਼ੈਰਾ ਕੀਤਾਂ, ਕੱਪੜੇ ਦੀ ਮਸ਼ੀਨ ਲਾਣੀ ਐ, ਦੇਖੋ ਇਹ ਬੱਤੀ ਹੁਣ ਆਈਂ ਐ। ਵੇਖੋਂ ਹੁਣ ਲਾਂਨੀ ਆ ਕਿ ਕੱਲ ਲਾਨੇ ਆ। ਪਾਣੀ ਦਾ ਪਾਣੀ ਦੀ ਬੜੀ ਦਿੱਕਤ ਐ ਜੰਮੂ ਵਿੱਚ ਬਹੁਤ ਦਿੱਕਤ ਐ ਪਾਣੀ ਦੀ ਸੱਚੀਂ ਸਵੇਰੇ ਪਾਣੀ ਆਂਦਾ ਇੱਕ ਘੰਟੇ ਲੀ।
ਪਾਣੀ ਆਂਦਾ ਦੀਦੀ ਦੇ ਘਰ।
ਜੀ-ਜੀ ਇੱਕ ਘੰਟੇ ਲਈ ਪਾਣੀ ਸਵੇਰੇ ਦਿੰਦੇ ਆ, ਚਾਰ ਤੋਂ ਪੰਜ ਨੂੰ ਉਸ ਵੇਲੇ ਬੰਦਾਂ ਉੱਠ‍ ਕੇ ਪਾਣੀ ਭਰੇ ਕਿ ਬੰਦਾਂ ਸੋਵੇ, ਮੈਂਨੂੰ ਤੇ ਇਹ ਸਮਝ ਨੀ ਆਂਦੀ। ਜੀ ਕਿ ਜੋਂ ਚਲੋਂ ਥੋੜਾ ਪਾਣੀ ਦੋ ਬੰਦੇ ਨੂੰ ਅ ਫਿਰ ਨਹੀਂ ਪਰ ਮੰਨਦੇ ਹੀ ਨੀ ਇਤਨਾ ਘੱਟ ਪਾਣੀ ਦਿੰਦੇ ਜਿੱਥੇ ਮੈਂ ਅਸੀਂਪਰ ਰਹਿੰਦੇ ਸੀ ਨਾ ਤੇ ਉੱਥੇ ਪਾਣੀ ਫਿਰ ਵੀ ਆਦਾ ਐ, ਪਰ ਇੱਥੇ ਪਾਣੀ ਇਤਨਾ ਘੱਟ ਹੈ ਬਹੁਤ ਘੱਟ ਪਾਣੀ ਆਂਦਾ ਹੈ ਐਥੇ।
ਅੱਛਾ, ਸਾਡੇ ਤੇ ਉੱਥੇ ਦੀਦੀ ਨੂੰ ਕਈ ਵਾਰੀ ਟੈਂਕਰ ਮੰਗਾਣਾ ਪੈਂਦਾਂ।
ਨਹੀਂ ਅਸੀਂ ਟੈਂਕਰ ਤਾਂ ਕਦੇ ਨੀ ਮੰਗਾਦੇ ਅਸੀਂ ਇਹ ਹੁੰਦਾ ਚਲੋ ਪਾਣੀ ਪੀਣ ਵਾਲਾ ਡਾਲੇ ਫੜ ਲੈਂਦੇ ਹਾਂ ਬਰਫ ਵਾਲੇ ਤੋਂ ਦੁਕਾਨ ਹੈਗੀ ਸਾਡੇ ਸਾਹਮਣੇ ਥੋਕ ਦੀ। ਇਸ ਤੋਂ ਡਾਲੇ ਵਗ਼ੈਰਾ ਨਿੱਕੀਆਂ ਬੋਤਲਾਂ ਵਗ਼ੈਰਾ ਲੈ ਲੈਂਦੇ ਆਂ ਪਰ ਜ਼ਿਆਦਾ ਉਹ ਨਹੀਂ ਕਰਦੇਂ।
ਅੱਛਾ, ਨਹੀਂ ਸਾ ਸਾਡੇ ਦੀਦੀ ਦੇ ਆਂਦਾ ਹੀ ਨਹੀਂ ਨਾ ਪਾਣੀ।
ਨਾ ਸਾਡੇ ਤੇ ਆ ਜਾਂਦਾ ਜਿਵੇਂ ਬਰਸਾਤ ਵਗੈਰਾ ਹੋਏ ਔਰ ਜਿਵੇਂ ਤੂਫਾਨ ਵਗੈਰਾ ਆਂਧੀ ਵਗੈਰਾ ਆਏ ਤੇ ਫਿਰ ਨੀ ਆਂਦਾ ਹੈ, ਆਹ ਫਿਰ ਤੇ ਸਾਰੀ ਰਾਤ ਸਾਰੀ ਦਿਹਾੜੀ ਪਾਣੀ ਨੀ ਆਦਾ ਫੇਰ ਅਸੀਂ ਬਾਹਰੋ ਡਾਲੇ ਡੂਲੇ ਫਰਨੇ ਆ ਪੀਣ ਵਾਸਤੇ ਪਾਣੀ ਫੇਰ ਭਾਂਡੇ ਭੂੰਡੇ ਫ਼ੇਰ ਨਾਲ ਉਹ ਲੱਗਾ ਏ ਸਮਰ ਕੇਵਲ ਥੋੜੀ ਜਿਨ ਅੱਗੇ ਜਾ ਕੇ ਤੇ ਉੱਥੋਂ ਥੋੜਾ ਬਹੁਤ ਪਾਣੀ ਲੇ ਆਂਦੇ ਨੇ ਹਸਬੈਂਡ ਵਗ਼ੈਰਾ।
ਕੰਮ ਐ ਨਾ ਮੈਂ ਮੈਰਿਜ ਬਿਊਰੋ ਦਾ ਵੀ ਕੰਮ ਕਰਦੀ ਆ ਨਾਲ।
ਅੱਛਾ -ਅੱਛਾ ਮੈਰਿਜ ਵੀਰੋ ਦਾ ਕੰਮ ਕਰਦੇ ਔ।
ਹਾਂਜੀ- ਹਾਂਜੀ। ਉਹ ਫਿਰ ਇੱਕ ਮੇਰੇ ਹੈ ਕ ਕਲਾਇੰਟ ਤੇ ਉਹਨਾਂ ਦੀ ਆਵਾਜ਼ ਬਿਲਕੁਲ ਤੁਹਾਡੇ ਵਰਗੀ ਆ ਅਵਨੀਤ ਉਹਨਾਂ ਦੀ ਨਨਾਣ ਦੇ ਵਾਸਤੇ ਉਹ ਫ਼ੋਨ ਕਰਦੇ ਨਾ ਕਿ ਮੇਰੀ ਨਨਾਣ ਦਾ ਰਿਸ਼ਤਾ ਕਰਾਓ।
ਹਾਂਜੀ- ਹਾਂਜੀ ਉਹ ਤਾਂ ਹੈ ਐ।
ਹਾਂ ਅਤੇ ਉਹਦੇ ਕਰਕੇ ਹੋਰ ਘਰ -ਘਰ ਕੌਣ- ਕੌਣ ਆ ਤੁਹਾਡੇ।
ਮੇਰੇ ਘਰ ਮੇਰੀ ਮਦਰ ਹੀ ਹੈਗੀ ਮ ਫਾਦਰ ਇਨਲੋ ਹੈਗੇ ਹੈ ਮੇਰੇ ਹਸਬੈਂਡ ਹੈ ਮੇਰੀ ਬੇਟੀ ਹੈ ਤੇ ਮੈਂ
ਓਕੇ ਓਕੇ ਓਕੇ ਓਕੇ ਕੱਲੇ ਕੱਲੇ ਆ ਹਸਬੈਂਡ ਬ੍ਰਦਰ ਨਹੀਂ ਹੈ ਕੋਈ
ਨਹੀਂ ਬ੍ਰਦਰ ਨੀ ਆ ਸਿਸਟਰ ਐ ਓ ਦਾ ਵਿਆਹ ਹੋ ਗਿਆ ਹਰਿਆਣਾ
ਠੀਕ ਠੀਕ ਠੀਕ
ਹਾਂਜੀ
ਤੁਹਾਨੂੰ ਮੈਂ ਕਿਤੇ ਉਹਦੀ ਵਇਸ ਪਾਵਾਂਗੀ ਨਾ ਤੁਸੀਂ ਕਹਿਣਾ ਮੈਂ ਹੀ ਬੋਲਦੀ ਪਈ ਹਾਂ
ਅੱਛਾ ਜੀ
ਹਾਂ
ਵ ਬਸ ਵਧੀਆ ਆਪ ਸੁ ਨਾ ਹੋ ਓ ਨਾ ਆਪੋ
ਪੇਕੇ ਕਦੇ ਹੁੰਦੇ ਪੇਕੇ
ਪੇਕੇ ਮੇਰੇ ਹੁਣ ਕੁੜੀਛੋਟੀ ਸੀ ਤਾਂ ਮੈਂ ਫਰਵਰੀ ਚ ਹੋ ਆਉਂਦੀ ਸੀ ਫਿਰ ਮੈਂ ਅਪ੍ਰੈਲ ਚ ਫਰਵਰੀ ਲਾਸਟ ਚ ਜਾਂਦੀ ਸੀ ਮਾਰਚ ਸਟਾਰਟਿੰਗ ਤੇ ਮੈਂ ਅਪ੍ਰੈਲ ਚ ਵਿਸਾਖੀ ਕਰਕੇ ਆਉਂਦੀ ਸੀ ਪਰ ਇਸ ਵਾਰੀ ਕੁੜੀ ਨੂੰ ਸਕੂਲ ਪਾਉਣਾ ਸੀ ਮੈਂ ਫਰਵਰੀ ਸਟਾਰਟਿੰਗ ਚਲੀ ਗਈ ਸੀ ਫਿਰ ਮਾਰਚ ਤੇ ਲਾਸਟ ਤੱਕ ਆ ਗਈ ਸੀ ਕਿਉਂਕਿ ਨਾ ਮੇਰੇ ਮੰਮੀ ਡੈਡੀ ਨੇ ਵੀ ਮਕਾਨ ਵਗੈਰਾ ਚੇਂਜ ਕੀਤਾ ਹੈ ਨਾ ਹਰਿਆਣਾ ਲੇ ਆਇਆ ਸੀ
ਅੱਛਾ ਅੱਛਾ ਜੋਬ ਹੈਗੀ ਪਾਪਾ ਦੀ ਬਦਲੀ ਕਰਕੇ ਕਿ ਉਸ ਤਰ੍ਹਾਂ ਹੀ
ਮੇਰੀ ਛੋਟੀ ਭੈਣ ਹਰਿਆਣਾ ਵਿਆਈ ਦੀ ਆ ਨਾ
ਅੱਛਾ ਅੱਛਾ ਸਾਡੇ ਪੇਕੇ ਸਹੁਰੇ ਇੱਕੋ ਹੀ ਸ਼ਹਿਰ 'ਚ ਆ
ਅੱਛਾ ਅੱਛਾ ਤੇ ਭਰਾ ਨਾ ਮੇਰਾ ਵੱਡਾ ਵ ਜ਼ਿਆਦਾ
ਸ਼੍ਰੀਨਗਰ ਵਗੈਰਾ ਜਮੂ
ਹਾਂਜੀ ਤੇ ਨਾ ਮੇਰੇ ਭਰਾ ਦਾ ਕੋ ਵੱਡਾ ਜਾਦਾ ਹੁੰਦਾ ਸੀ ਹਾਂ ਸਾਡੇ ਦੋ ਭੈਣਾਂ ਵਿਆਈ ਗੀਆਂ ਮੈਂ ਹੁਣ ਕੱਲਾ ਵਾ ਮੇਰਾ ਮਨ ਹੀ ਲੱਗ ਰਿਹਾ ਏਦਾਂ ਏ ਓਦਾਂ ਏ ਤੇ ਫੇਰ ਪਾਪਾ ਨੇ ਹਰਿਆਣਾ ਹੀ ਮਕਾਨ ਲੈ ਲਿਆ ਹ ਜੀ
ਨਨਾਾਨ ਕਾਫ਼ੀ ਦੇਰ ਕਿਰਾਏ ਤੇ ਰਹੀ ਆ ਪੰਚ ਫ ਰਿਹਾੜੀ ਚੂੰਗੀ ਹੁਣ ਦੋ ਬਾਨ ਤਲਾਬ ਹੈਏ ਦੁਰਨਾਗ ਦੁਰਗਾ ਨਗਰ ਹੈ ਗਰਮੀ ਦਾ ਬੜਾ ਹੈਗਾ ਨਾ ਪੋਲਿਊਸ਼ਨ ਵੀ ਬੜਾ ਹੋ ਗਿਆ
ਬਾ ਬੜਾ ਬੜਾ ਤੁਹਾਡੇ ਇਧਰ ਨੂੰ ਮੇਨ ਹਾਈਵੇ ਨਾ ਜਾਨੀਪੁਰ ਨੂੰ ਰੋਡ ਜਾਂਦੀ ਸਾਰੀ ਦਿਹਾੜੀ ਰੋਡ ਚੱਲਦੀ ਰਹਿੰਦੀ ਹੈ ਸਾਰੀ ਦਿਹਾੜੀ
ਜਾਨੀਪੁਰ ਵੀ ਹੈ ਨਾ ਮੇਰੀ ਨਨਾਾਨ ਦਾ ਦੇਵਰ ਹੈ
ਹਾਂਜੀ ਹਾਂਜੀ
ਜਾਨੀਪੁਰ ਅਸੀਂ ਬਾਨ ਤਲਾਬ ਤੋਂ ਪੈਦਲ ਆਈ ਦਾ ਸੀ ਸਬਜ਼ੀ ਲੈਣ ਵਾਸਤੇ
ਇਨੀ ਦੂਰੋਂ, ਔ ਨੋ ਬੰਦ ਲਾਗੇ ਈ ਐ, ਮੰਡੀ ਪੈਂਦੀ ਬੰਤ ਲਾ ਦੀ।
ਹਾਂਜੀ ਹਾਂਜੀ ਆਪ ਸ਼ੰਭੂ ਤੋਂ ਨਾ ਆਪ ਸ਼ੰਭੂ ਵੀ ਪੈਦਲ ਚਲੇ ਜਈਦਾ
ਅੱਛਾ ਹੁਣ ਅਗਰ ਜ ਜਾਨੀਪੁਰ ਵਿਸ਼ਾਲ ਮੈਗਾ ਮਾਰਟ ਵੀ ਹੈਗੈ, ਓਹ ਵੀ ਇਡਾ ਔਖਾ ਖੋਲਦੇ ਨੇ, ਬੜਾ ਔ ਖਾ ਵਿਸ਼ਾਲ ਓਥੇ ਤੇ ਕੁੱਝ ਹੈ ਈ ਨੀ ਵਿਸ਼ਾਲ ਚ ਜਜ ਜਾ ਕੇ ਦੇਖਣਾ ਵਿਸ਼ਾਲ ਤੇ ਹੁਣ ਤਾਂ ਮਿਲਦਾ ਈ ਨੀ, ਏਧਰ ਵਾਲੇ ਜਾਨੀਪੁਰ ਅਲੇ ਸਾਈਡ।
ਹਾਂ ਹਾਂ, ਖੋਲਿਆ ਹੋਏਐ ਐਨਾਂ ਨੇ ਖੱਬੇ ਹੱਥ ਨਾ।
ਜੇ ਜੀ ਪੇ ਓਥੇ ਇਤਨਾ ਕੁਛ ਹੈ ਨੀ।
ਅੱਛਾ, ਅੱਛਾ।
ਜੀਤਲਾਬ ਚ ਫੇਰ ਵੀ ਬੌਤ ਕੁਛ ਹੈਗੈ, ਓਹਦੇ ਵਿੱਚ ਵਿਸ਼ਾਲ ਦੇ ਵਿੱਚ ਇਧਰ
ਨਹੀਂ ਹੁਣ ਤੇ ਪੈਲੇ ਤੇ ਬਣ ਤਲਾਬ ਮਾਰਕੀਟ ਨੀ, ਹੀ ਹੁੰਦੀ, ਹੁਣ ਤੇ ਬਣ ਤਲਾਬ ਬੜੀ ਵੱਡੀ ਮਾਰਕੀਟ ਬਣ ਗੀ ਐ। ਐਨਾ ਵੱਡਾ ਬਜ਼ਾਰ ਬਣ ਗਿਐ।
ਹਾਂਜੀ, ਮੰਡੀ-ਮੁੰਡੀ ਸਾਰੀ ਬਣੀ ਦੀ ਏ, ਬਣ-ਤਲਾਅ।
ਹਾਂ, ਪੈਲੇ ਬਣ-ਤਲਾਬ ਕੁਛ ਵੀ, ਨੀ ਹੁੰਦਾ ਹੀ। ਦੋ-ਚਾਰ ਦੁਕਾਨਾਂ ਹੁੰਦੀਆਂ ਹੀ ਕੱਚ ਕੱਚਾ ਜਾ, ਰਸਤਾ ਹੁੰਦਾ ਹੀ। ਹਨੂੰਮਾਨ ਦਾ ਮੰਦਰ ਦੇਖਿਆ ਕਿੰਨਾ ਵੱਡਾ ਬਣਿਆ ਹੋਇਆ!
ਜੀ-ਜੀ, ਦੇਖਿਐ।
ਹਾਂ, ਓਦੇ ਕਰਕੇ
ਹਾਂਜੀ, ਸਾਡੇ ਘਰ ਦੇ, ਕੋਲ ਈ
ਹੈਗਾ ਈ ਐਸ ਤਰ੍ਹੈ ਕਿ ਚਲੋ ਘਰ ਹੀ ਇਸ ਤਰ੍ਹਾਂ ਟਾਈਮ ਪਾਸ ਹੋ, ਜਾਂਦਾ ਬੱਚਿਆਂ ਨੂੰ ਪੜ੍ਹਾ, ਐ ਕਰ, ਓਹ ਕਰ।
ਤੇ ਹੈ ਈ ਏ, ਸਹੀ ਗੱਲ ਐ। ਛੋਟੇ ਬੱਚੇਆ ਨੂੰ ਬੜੀ ਖੱਜਲ ਖੁਆਰੀ ਹੁੰਦੀ ਆ, ਔਨਾ ਨੂੰ ਖਵਾਣਾ-ਪਿਆਣਾ ਬੱਚੇ ਇੱਕ ਤੇ ਖਾਂਦੇ ਨੀ ਐ ਆਪਣੇ ਆਪ।
ਐਂ ਮੇਰੇ ਅੱਗੇ ਬੈਠੀ ਹੋਈ ਐ। ਕੁ ਝੂਟੇ ਦੇਈ ਜੋ ਕਦੀ ਏਧਰ ਕਦੀ ਏਧਰ। ਬਾਵਾਂ ਮੇਰੀਆਂ ਥਕ ਗਈਐਂ, ਕਦੀ ਕੁਰਸੀ ਏਧਰ ਘੁਮਾਓ ਕਦੀ ਇੱਧਰ ਕਦੀ ਇੱਧਰ ਘਮਾ
ਕੁੜੀ।
ਮੇਰੀ ਕੁੜੀ ਕੇੜੀ ਸ ਕਿੰਨੇ ਸਾਲ ਦੀ, ਮੇਰੀ ਬੇਟੀ ਆ? ਬਤਾਓ। ਮੈਂ ਦ੍ਰਿਸ਼ਟੀ ਉਂ।
ਅੱਛਾ ਦ੍ਰਿਸ਼ਟੀ, ਕਿੰਨੇ ਸਾਲ ਦੀ ਏ?
ਯੇ ਨਾ ਨਰਸਰੀ ਮੈਂ ਪੜ੍ਹਤੀ ਐ। ਐਲ ਕੇ ਜੀ ਮੈਂ ਪੜ੍ਹਤੀ ਐ। ਏਨੂੰ ਜਾਨ ਕੋਛ ਤੇ ਓ ਨਾ ਨਰਸਰੀ ਚ, ਨਹੀਂ-ਨਹੀਂ, ਮੈਂ ਐਲ ਕੇ ਜੀ ਮੈਂ ਹੂ। ਇਸਨੇ ਸਕੂਲ ਕਾ ਕਾਮ ਕਰ ਲਿਆ, ਯੇ ਟਵੀਸ਼ਨ ਪੇ ਨੀ ਜਾਤੀ। ਇਸ ਕੋ ਟਵੀਸ਼ ਨੀ ਭੇਜ ਰੇ ਇਸ ਕਿ ਮੈਡਮ ਨਾ ਸਰਵਾਈਕਲ ਐ। ਓਨਾਂ ਨੂੰ ਤੇ ਓਨਾਂ ਨੇ ਕਿਐ ਬੱਚੇ ਹਲੇ ਦੋ ਦਿਨ ਨਾ ਭੇਜੋ, ਬ੍ਰਦਰ ਨੂੰ ਭੇਜ ਦਿਨੀ ਆਂ ਵੱਡੇ ਨੂੰ। ਏਹ ਨੀ ਜਾਂਦੀ ਹਲੇ।
ਅੱਛਾ, ਅੱਛਾ। ਫੇਰ ਔ ਪਤਾ ਗਰਮੀ ਬੜੀ ਛੁੱਟੀਆਂ ਮਸਾਂ-ਮਸਾਂ ਬੱਚਿਆਂ ਦੀ ਪਈਆਂ ਤੇ ਕੀ ਪੇਜਣਾ ਗਰਮੀ ਵਿਚ।
ਤਿੰਨ ਦਿਨ ਹੋਗੇ ਐ ਬੱਦਲ ਬਣਦਾ ਪਿਐ ਐਥੇ। ਤੇ ਪਰ ਬਾਰਿਸ਼ ਦਾ ਨੀ ਨਾ ਬਾਰਿਸ਼ ਦਾ ਨਾਮ ਨਿਸ਼ਾਨ ਨਹੀਂ ਹੈਗਾ।
ਜੀ।
ਤੇ ਐਹ ਏ, ਕਿ ਓਦਾ ਬੱਦਲ ਬੋਤ ਬਣ ਰਿਐ। ਪਤਾ ਕੀ ਏ, ਆਦੇ ਅੰਧੇਰੀ ਆਦੀ ਏ, ਨਾ ਅੰਧੇਰੀ। ਉਹ ਲੈ ਜਾਂਦੀ ਏ ਬੱਦਲ ਉਡਾ ਕੇ।
ਹਾਂਜੀ-ਹਾਂਜੀ, ਆਹੀ ਗੱਲ ਹੁੰਦੀ ਆ ਸਾਡੇ ਇੱਥੇ ਵੀ ਕੱਲ ਜੀ ਸਾਡੇ ਇੱਥੇ ਕੱਲ ਬੱਦਲ ਬਣੇਐ। ਦੁਪੈਰ ਤੱਕ ਬੱਦਲ ਰਿਐ ਸ਼ਾਮੀ ਫੇਰ ਦ ਧੁੱਪ ਨਿਕਲ ਆਈ ਪੰਜ-ਛੇ ਵਜੇ, ਮੈਂ ਹੁਣ ਕੇੜੀ ਧੁੱਪ ਨਿਕਲਦੀ ਪਈ ਐ।
ਤੇ ਬਾਰਸ਼ ਹੋਵੇ ਨਾ ਪੈਲੇ, ਬਾਦ ਚੋਂ ਹਵਾ ਚੱਲੇ ਤਾਂ ਫਿਰ ਉਹ ਠੰਡਾ ਹੋ ਜਾਂਦਾ। ਪਹਿਲੇ ਹਨੇਰੀ ਆਉਂਦੀ ਜੋ, ਕਾਗਜ਼ ਬਾਹਰੋਂ ਜੋ ਸਾਰਾ ਅੰਦਰ ਆ ਜਾਂਦਾ ਸਾਡਾ ਵਿਹੜਾ ਓਪਨ ਹੈ ਨਾ ਤੇ ਕਲੋਨੀ ਸਾਡੀ ਏਦਾਂ ਹੀ ਏ। ਜੋ ਲਿਫਾਫੇ ਲੋਕਾਂ ਨੇ ਕੂੜੇ ਵਾਲੇ ਆਂਦੇ ਵੀ ਹੈ ਪਰ ਲੋਕੀ ਬੜਾ ਗੰਦ ਪਾਂਦੇ ਨੇ।
ਜੜਾ ਕੱਢੀਜਾ ਰਿਹਾ ਆ
ਤਾਂ ਕਰਕੇ ਸਗੋ ਇਹ ਕੂੜਾ- ਕੜਾ ਕਰਕੇ ਹੀ ਮੱਛਰ- ਮੁੱਛਰ ਪੈਦਾ ਹੁੰਦੇ ਨੇ ਮੱਛਰ -ਮੱਛਰ ਕੂੜੇ ਕਰਕੇ ਜਾਂਦੀਆਂ ਨੇ ਕਿਹੜੀਆਂ ਬਿਮਾਰੀਆਂ ਸਾਨੂੰ ਕੂੜੇ ਕਰਕੇ ਲੱਗ ਜਾਂਦੀਆਂ ਨੇ
ਕਿਨਾ ਅਸੀਂ ਆਨਦੀਆ ਗੱਡੀਆਂ ਚਲੋ ਅਸੀਂ ਪੈਸੇ ਦਿੰਦੇ ਹਾਂ ਚਲੋ ਗੱਡੀ ਲੈ ਆਇਆ ਤੇ ਕਰ੍ਹੇਲੋਕੀ ਅੱਧੇਆ ਨੇ ਤਾਂ ਬਸ ਪਲਾਟ ਖਾਲੀ ਵੇਖਦੇ ਆ ਰਾਤੀ- ਰਾਤੀ ਸੁਟ ਕੇ ਚਲੇ ਜਾਂਦੇ ਏ।
ਉਹ ਤਾਂ ਹੈ ਹੀ ਏ।
ਉਹ ਫੇਰ ਡੋਗੀ ਤੁਹਾਨੂੰ ਪਤਾ ਡਾਇਪਰ ਲੈ ਕੇ ਬ ਬੱਚਿਆਂ ਦੇ ਡਾਇਫਰ ਹੁੰਦੇ ਆ, ਕੱਢ- ਕੱਢ ਕੇ ਲੋਕੇ ਵੀ ਇੱਕ ਸੌ ਰੁਪ ਪਈਆ ਦੀ ਨਾ ਏ ਇੰਨਾ ਤੁਹਾਡਾ ਉਹ ਗੰਦ ਲੈ ਜਾਂਦਾ ਘਰੋਂ ਆ ਕੇ
ਓ ਤਾਂ ਹੈ ਹੀ ਐ। ਕਹਿੰਦੇ ਬੱਚਿਆਂ ਨੂੰ ਕੁੱਤਿਆਂ ਨੂੰ ਬੱਚੇ ਡਾਈਪਰ ਦੇਣੇ ਵੀ ਨੀ ਚਾਹੀਦੇ ਦਿਲ ਹੋਲਾ ਵਗੈਰਾ ਕੁਛ ਐਸਾ ਹੀ ਹੁੰਦਾ ਮੈਂ ਸੁਣਿਆ ਵੈ।
ਹਾਂ ਤੇ ਉਹ ਹੀ ਬੰਦਾ ਚਲੋ ਲੱਗਾ ਪ੍ਰਦੁਸੇਸ਼ਨ ਯ ਤੇ ਪੋਲੀਥੀਨ ਇੰਨੇ ਉੱਡਦੇ ਆ ਨਾ ਗਲਦੇ ਨਾ ਕੁਛ ਇੰਨਾ ਪ੍ਰਦੂ ਪੁੱਛਣਾ ਪੋਲੀਥੀਨ ਕਰਕੇ ਵੀ ਪਿੱਛੇ ਬੰਦ ਕੀਤੇ ਫਿਰ ਉਹ ਹੀ ਸ਼ੁਰੂ ਕਰਤੇ ਇਹਨਾਂ ਨੇ
ਹਾਂਜੀ -ਹਾਂਜੀ ਉਹ ਕਰ ਲਗੇ
ਓਦਾ ਬੰਦ ਹੋ ਗਏ ਸੀ
ਉ ਕੇਹੇਗੇ ਮੈਂ ਨੀ
ਤੇ ਹੁਣ ਫੇਰ ਇਹਨਾਂ ਨੇ ਸ਼ੁਰੂ ਕੀਤੇ ਹੋਏ ਏ।
ਹੁਨ ਕਿੱਥੇ ਐ? ਇਹੀ ਮੱਛਰ ਮੱਖੀਆਂ ਸਾਨੂੰ ਕੱਟਦੀਆਂ ਨੇ ਸਾਡੇ ਅੰਦਰ ਬਿਮਾਰੀਆਂ ਫੈਲਾਉਂਦੀਆਂ ਨੇ!
ਹਾਂਜੀ -ਹਾਂਜੀ! ਤੇ ਹੈ ਹੀ ਨਹੀਂ ਪਰ ਧਿਆਨ ਨੀ ਨਾ ਦਿੰਦੇ ਮਿਲ ਕਿ ਸਾਰੇ ਕਰਨ ਨਾ ਰਲ- ਮਿਲ ਕੇ
ਹੋ ਜੇਗਾ ਸਾਰਾ ਸਾਫ਼?
ਕਿਉਂਕਿ ਬੜਾ ਕਨਵੈਂਸ ਵੀਪਹਿੇਲੇ ਇੱਕ ਕਨਵੈਂਸ ਹੁੰਦੀ ਸੀ ਇੱਕ ਘਰ 'ਚ ਹੁਣ ਜਿੰਨੇ ਜੀ ਓਨੀਆਂ ਕਨਵੈਂਸਏ ਐ।
ਬਿਲਕੁਲ- ਬਿਲਕੁਲ ਇਹ ਤਾਂ ਹੈ ਹੀ ਹੈ! ਹਾਂਜੀ -ਹਾਂਜੀ ਸਾਰੇ ਆਪਣੀ ਮਨ ਮਰਜ਼ੀ ਦੇ ਕਰਨ ਲੱਗ ਗਏ ਨਾ, ਉਹਨੇ ਪਹਿਲੇ ਭਾਨੂੰ ਚ ਜਿਹੜਾ ਘਰ ਦਾ ਵੱਡਾ ਉਹਦੀ ਸੁਣਨੀ ਓਦੀ ਮੰਨਨੀਆਂ ਹੋੁਣ ਤੈਨੇ ਆਪਣੀ- ਆਪਣੀ।
ਨਾ- ਨਾ -ਨਾ। ਹੁਣ ਬੱਚੇ ਛੋਟੇ- ਛੋਟੇ ਕਹਿੰਦੇ ਅੱਠਵੀਂ ਚ ਹੋਏ ਨੀ ਤੇ ਕਹਿਣਗੇਨੂੰ ਐਕਟਿਵਾ ਲੈ ਦੋ।
ਐਕਟੀਵਾ ਦੂਸਰੀ ਕਲਾਸ ਚ ਬੱਚੇ ਫੋਨ ਮੰਗ ਲੈਂਦੇ ਆ, ਸਾਡੇ ਮੈਨੂੰ ਤਾਂ ਬੀਕੌਮ ਤੋਂ ਬਾਅਦ ਫੋਨ ਮਿਲਿਆ ਸੀ। ਅੱਜ- ਕਲ ਦੇ ਬੱਚੇ ਨਿੱਕੇ -ਨਿੱਕੇ ਫੋਨ ਚਲਣ ਲੱਗ ਗਏ ਆ ਜੀ!
ਪਤਾ ਫੋਨਾ ਦੇ ਫੰਕਸ਼ਨ ਜਿੰਨਾ ਇਹਨਾਂ ਨੂੰ ਪਤਾ ਜੇ
ਬਿਲਕੁਲ। ਸਹੀ ਕਹਿ ਰਹੇ ਹੋ, ਮੇਰੀ ਸਿਰਫ ਸਾਡੇ ਤਿੰਨ ਸਾਲ ਦੀ ਬੇਟੀ ਹੈ, ਤੁਸੀਂ ਉਹਨੂੰ ਫੋਨ ਦਓ ਨਾ ਉਹ ਤੁਹਾਨੂੰ ਪੂਰਾ ਬਲੋਗ ਬਣਾ ਵਿਖਾਏਗੀ ਪੂਰੀ ਟੇਡੀ-ਮੇਡੀ ਫੋਟੋਆਂ ਖਿੱਚ ਕੇ ਵਿਖਾਏਗੀ।
ਉਂਗਲੀਆਂ ਐਂ ਤੋਰਦੇ ਨੇ ਉਹਨਾ ਪੜ੍ਹਾਈ ਚ ਕਹੋ ਤੇ ਪੜ੍ਹਾਈ ਚ ਨਹੀਂ ਤੁਰਨਿਆ।
ਨਈ ਨਈ ਇਧਰ ਆ ਰਹੀ ਐ।
ਓਹੀ ਨਾ, ਪੜ੍ਹਾਈ ਚ ਨੀ ਪਤਾ ਲੱਗਣਾ ਫੇਰ, ਮੰਮਾ ਨੀਨੀ ਆ ਰੀ ਐ ਥੋੜ੍ਹੀ ਦੇਰ ਸੋਜੂ
ਆਹੋ, ਇਹਨਾਂ ਦਾ ਸਭ ਦਾ ਇਹੀ ਕੰਮ ਐ ਬੱਚਿਆਂ ਦਾ ਉ ਜਿੰਨੀ ਮਰਜ਼ੀ ਨਾਲ ਫ਼ੋਨ ਚਲਵਾ ਲੋ। ਨੂੰ ਅਨਾਇਆ ਨਾਸਤੇ ਤੋਂ ਪਤਾ ਕੀ ਕੀ ਵੇਖਦੇ ਆ ਉਹ ਕਰੋ, ਪੜ੍ਹਾਈ ਕਰਲੋ, ਬੁੱਕਸ ਪੜ ਲੋ। ਕਹਿੰਦੇ ਨਈ ਨੀਂਦਰ ਆ ਰੀ ਐ, ਅਸੀਂ ਬਾਅਦ 'ਚ ਕਰਾਂਗੇ ਨੀਂਦਰ ਆ ਰੀ ਐ।
ਜੀ ਰੋਟੀ ਵੀ ਨੀ ਪਸੰਦ ਬਾਹਰ ਦੀਆਂ ਚੀਜ਼ਾਂ ਦੇ ਦਿਉ। ਮੈਗੀ ਦੇ ਦਿਉ ਕੁਰਕੁੁਰਰੇ ਖਾਣੇ ਐ।
ਨੁਕਸਾਨ ਕਰਦੇ ਐ, ਇਹ ਦੇਣੇ ਵੀ ਨੀ ਚਾਹੀਦੇ ਐ।
ਹਾਂ, ਉਹੀ ਨਾ ਹੁਣੇ ਗਏ ਆ ਬਸ। ਮੇਰੇ ਕੋਲ ਚੀਜੀ ਨੀ ਲੈ ਕੇ ਦੇਣੀ ਚਲੋ ਐਕਟਿਵਾ ਬਾਹਰ ਨਿਕਾਲੋ।
ਅੱਛਾ,
ਮੈਂ ਕਿਹਾ ਮੈਨੂੰ ਚਲਾਣੀ ਭੁੱਲ ਗਈ ਐਕਟੀਵਾ।
ਅੱਛਾ, ਆਪ ਚਲਾਉਦੇ ਹੋਏਗੇ ਨਾ। ਵੀ ਉਹ ਤਾਂਹੀ ਕਹਿ ਰੀ ਆ, ਉਹ ਹਾਂਜੀ ਤਾਂਹੀ ਬੋਲ ਰੀ ਨਾ ਐਕਟਿਵਾ ਕੱਢੋ ਬਾਹਰ।
ਖੜ੍ਹੀ ਹੋ ਜਾਂਦੀ ਐ ਚੀਜ਼ ਲੈਣ ਵਾਸਤੇ।
ਸਹੀ ਏ ਅੱਛੀ ਗੱਲ ਏ, ਪੂਰਾ ਰੋਬ।
ਹਾਂ ਚਲੋ ਠੀਕ। ਠੀਕ ਐ, ਕਰੂੰਗੀ ਮੈਂ ਕਾਲ ਫਿਰ ਓਕੇ ਓਕੇ ਜੀ ਥੈਂਕ ਯੂ।